ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ
ਹਾਂਜੀ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
ਹੋਰ ਕੀ ਹਾਲ ਹੇ ਸਭ ਵਧੀਆ?
ਹਾਂਜੀ ਵਧੀਆ ਵਧੀਆ, ਤੁਸੀਂ ਦੱਸੋ ਕੀ ਕਰਦੇ, ਘਰਦੇ ਸਭ ਠੀਕ ਨੇ?
ਹਾਂਜੀ, ਹਾਂਜੀ ਬਸ ਕੁਛ ਨੀ ਹੁਣੇ ਡਿਨਰ ਹੋ ਗਿਆ ਸੀ ਮੈਂ ਕਿਆ ਚਲੋ ਤੁਹਾਨੂੰ ਪੁੱਛਿਏ ਤੁਸੀਂ ਕੀ ਕਰਦੇ ਪੈ ਸੀ?
ਬਸ ਅਸੀਂ ਵੀ ਬੈਠੇ ਹਾਂ ਬੇਟਾ ਦਾ ਇੰਤਜ਼ਾਰ ਕਰ ਰਹੇ ਹਾਂ ਬਾਕੀ ਸਭ ਨੇ ਡਿਨਰ ਕਰ ਲਿਆ ਓਹੀ ਰਹਿ ਗਿਆ ਲੇਟ ਹੋ ਗਿਆ ਬਾਰਿਸ਼ ਹੋ ਰਹੀ ਹੈ ਨਾ, ਬਾਹਰ, ਹਾਂਜੀ ਸਾਰੀ ਜਗ੍ਹਾ ਤੇ ਬਾਰਿਸ਼ ਹੋ ਰਹੀ ਹੈ ਤਾਂ ਕਰਕੇ ਹਾਂ ਦੱਸੋ
ਬਸ ਕੁਛ ਨੀ ਯਾਰ, ਮੈਂ ਬੈਠੀ ਸੀ ਮੈਂ ਕਿਆ ਤੁਸਨੂ ਮੈਂ ਤੁਹਾਡੇ ਕੋਲੋਂ ਪੁੱਛਦੀ ਹਾਂ ਤੁਸੀਂ ਮੈਨੂੰ ਦੱਸਿਆ ਸੀ ਨਾ ਇੱਕ ਵਾਰੀ ਤੁਸੀਂ ਮਤਲਬ ਮੇਕਅਪ ਵਗੈਰਾ ਬਹੁਤ ਵਧੀਆ ਕਰ ਲੈਂਦੇ ਤੇ ਓਹ ਤੁਹਾਡੇ ਕੋਲ ਮੈ ਹੈ ਨਾ, ਤੇ ਮੈਂ ਸੁਣਿਆ ਤੁਸੀਂ ਸ਼ੋਪ ਕਰ ਲੀਏ ਮੈਂ ਕਰਦੀ, ਬਨਾਲੀ ਤੁਸੀਂ ਸ਼ੋਪ ਓ
ਹਾਂਜੀ ਸ਼ੋਪ ਅਅ ਲ ਨ ਵੀ ਕਰਦੀ ਆ ਔਫਲਾਈਨ ਵੀ
ਅੱਛਾ, ਅੱਛਾ, ਏਹ ਤਾਂ ਬਓ ਵਦੀਆ ਕੀਤਾ ਤੁਸੀਂ ਤੇ ਹਰ ਇੱਕ ਚੀਜ਼ ਅਵੇਲੇਬਲ ਹੈਗੀ ਓੱਥੇ?
ਹਾਂਜੀ, ਮੇਕਅਪ ਦਾ ਹਰ ਪ੍ਰੋਡਕਟ ਅਵੇਲੇਬਲ ਹੈ। ਹਾਂਜੀ ਤਾਨੂੰ ਜੋ ਵੀ ਚਾਈਦਾ ਹੋ, ਕੋਸਮੈਟਿਕ ਵੀ ਰੱਖ ਲ ਨਾਲ ਸੂਟਸ ਵੀ ਰੱਖ ਲੇ ਨੇ।
ਓ ਤਾਂ ਬ ਬਹੁ ਤਾਂ, ਬੋਅ ਵਧੀਆ ਕੀਤਾ।
ਹਾਂਜੀ, ਹਾਂਜੀ, ਹਾਂਜੀ, ਬਿਲਕੁਲ ਬਿਲਕੁਲ, ਕਦੇ ਵੀ ਮੋਸਟ ਵੈਲਕਮ, ਤੁਂ ਕਦੇ ਵੀ ਆਓ। ਹਾਂਜੀ ਤੇ, ਮੇਕਅਪ ਦਾ ਮੂਵ ਬੋਤ ਦੀ ਪੋ੍ਡਕਟ ਆਇਆ ਹੋਇਆ ਬਹੁਤ ਵਦੀਆ।
ਅੱਛਾ ਅੱਛਾ, ਨਾਲੇ ਤਾਂ ਹੁਨ ਤੁਆਨੂੰ। ਪਤਾ ਵੀ ਤੇ ਐ ਮੇ ਕਪ ਕਿੰਨੇ, ਕਿੰਨਾ ਕੁ ਟਰੈਂਡਿੰਗ 'ਚ ਚੱਲਦਾ ਜਿੰਨਾ ਕਰੋ ਓਨਾ ਥੋੜ੍ਹਾ ਹੋੲਦਾ ਏਆ, ਹੇਨਾ ਬਈ ਇਨੇ ਇਨੇ ਤਰ੍ਹਾਂ ਦੀ ਕਰੀਮਸ ਆਗੀਨਿਆਂ ਨੇ ਅੱਜ, ਕੱਲ ਲਾਈਟ ਵੇਟ ਨਾ।
ਹੰ ਔਰ ਅਸੀਂ ਇੱਨਾ ਕੁਛ ਯੂਜ਼ ਕਰ ਕਰਨੇ ਆ ਓਹ ਜਿਵੇਂ ਹੁਣ ਤਿੰਨ ਤਿੰਨ ਚੀਜਾ ਯੂਜ ਕਰਨੀਆਂ ਤਿੰਨਾਂ ਦਾ ਇੱਕੋ ਹੀ ਕਬੀਨੇਸ਼ਨ ਹੈ ਇੱਕੋ ਈ ਚੀਜ਼ ਹੈ ਓਹ ਓਦਾਂ ਦੀ ਕਰੀਮਾਂ ਆ ਵੀ ਹਾਂ ਉਹਦੇ ਵਿੱਚ ਇਹ ਵੀ ਓਹ ਆ ਜੇੜਾ ਮੋਸਚਰਾਈਜ਼ਰ ਆ ਜੇਗਾ ਓਹਦੇ ਵਿੱਚ ਹੀ ਹੈ ਜਿਹੜਾ
ਪ੍ਰਾਈਮਰ ਫਾੳਂਡੇਸ਼ਨ ਮੋਚਰਾਈਜ਼ਰ ਹਾਂਜੀ ਹਾਂਜੀ। ਤਿੰਨ ਕਿਸਮ ਦੀ ਤਾਂ ਇੱਕ ਕ ਅ ਸਕ੍ਰੀਮ ਵੀ ਆਈ ਆ ਬਹੁਤ ਡਿਮਾਂਡਿਡ
ਡਿਮਾਂ, ਹਾਂਜੀ ਹਾਂਜੀ ਬੋਹਤ ਬੋਹਤ ਹੀ ਏ।
ਅੱਜ ਕੱਲ, ਅੱਛਾ ਕੋਈ ਨਾ ਮੈਂ ਤਾਂ ਜ਼ਰੂਰ ਚੱਕਰ ਲਾਵਾਂਗੀ ਫਿਰ ਤਾਂ ਤੁਹਾਡੇ ਕੋਲ--ਨਾਲੇ ਵੈਸੇ ਘਰੇ ਵਿਆਹ ਵੀ ਸੀ ਤੇ ਮੈਂ ਹੁਣ ਤਾਂ ਤੁਸੀਂ ਮੈਨੂੰ ਕਿਆ ਤੁਸੀਂ ਸੂਟ ਵੀ ਰੱਖ ਲੈਣੇ, ਤੁਹਾਡੇ ਕੋਲ ਸਾਰਾ ਚਲੋ ਵਧੀਆ ਗੱਲ ਆ ਕੋਈ ਨਾ ਫੇਰ ਮੈਂ ਵੀ ਆਵਾਂਗੀ ਘਰੇ ਮੈਂ ਘਰ ਦੇ ਵੀ ਲੈ ਕੇ ਆਊਂਗੀ ਅਪਣੇ ਮੰਮੀ
ਹਾਂ ਹਾਂ ਕੋਈ ਨੀ ਕੋਈ ਨੀ ਹਾਂਜੀ।
ਇਹ ਦੇ ਨਾਲੇ ਤੁਹਾਨੂੰ ਪਤਾ ਤੇ ਹੈ ਅੱਜ-ਕੱਲ ਨਾ ਮੇਕਅੱਪ, ਮਲਬ ਹਰ ਇੱਕ ਕੋਈ ਹੋਵੇ ਭਾਵੇਂ ਸਕੂਲ ਵਾਲਾ ਬੱਚਾ ਐ, ਭਾਵੇਂ ਕੋਲਜ ਵੱਲ ਆਇਆ, ਭਾਵੇਂ ਮੈਰਿਡ ਵੂਮਨਸ ਨੇ, ਅਨਮੈਰਿਡ
ਹੂੰ, ਹੂੰ, ਸਭ ਨੇ ਕਰਨਾ ਕਰਨਾ। ਬਿਲਕੁਲ ਜੀ, ਬਿਲਕੁਲ। ਮੇਕਅਪ ਤੇ ਬਗੈਰ ਤੇ ਅੱਜ-ਕੱਲ ਹੈ ਹੀ ਨੀ ਕਿਸੇ ਦਾ
ਬਿਲਕੁਲ ਬਿਲਕੁਲ, ਤੁਸੀਂ ਕਓਗੇ ਕਿ ਮੈਂ ਬਿਨਾਂ ਮੇਕਅਪ ਤੋਂ ਬਾਰ ਤੁਰ ਜਵਾਂ, ਓ ਵੀ ਨੀ ਹੈਗਾ।
ਓ ਵੀ ਨੀ ਹੈਗਾ। ਬਿਲਕੁਲ, ਬਿਲਕੁਲ। ਓ ਕੈਂਦੇ ਨੇ ਨਾ ਕਿ ਪਾਰਲਰ ਵਿੱਚ ਜਾਂਦੀ ਕੋਈ ਹੋਰ ਏ ਤੇ ਆਂਦੀ ਕੋਈ ਹੋਰ ਐ, ਅਸੀਂ ਇੱਕ ਮੈਂ ਤਾਂਨੂੰ ਆਪਨਾ ਪਰਸਨਲ ਐਕਸਪੀਰੀਅੰਸ ਜੇਕਰ ਜਿਵੇਂ ਨਾ ਅਹ ਮੇਰੇ ਮੈਰਿਜ ਹੋਈ ਸੀ ਓਸ ਟਾਈਮ ਵੀ ਏਹੀ ਮਤਬ, ਜਦ ਮੈਨੂੰ ਦੇਖਨ ਆਏ ਮੈਂ ਬਿਲਕੁਲ ਸਿੰਪਲ ਸੀ, ਏਨਾ ਮੇਕਅਪ ਨਹੀਂ ਸੀ ਕੀਤਾ ਅੰਗੇਜਮੈਂਟ ਹੋਈ ਥੋੜਾ ਰੈਡੀ ਹੋਈ ਹੈਨਾ, ਓਸ ਟਾਈਮ ਚੇਂਜ ਹੋ ਗਈ ਤੇ ਫਿਰ ਜਦੋਂ ਵਿਆਹ ਹੋਇਆ ਤੇ ਓਦੋਂ ਪੂਰਾ ਬ੍ਰਾਈਟ ਮੇਕਅਪ ਹੁੰਦਾ, ਹਨਾ ਤੇ ਓਦੋਂ ਮੇਰੇ ਹਸਬੈਂਡ ਕ ਕੈਂਦੇ ਏ ਕੀ ਗੱਲ ਲੈ, ਕੁੜੀ ਪੈਲੇ ਦਿਖਾਈ ਹੋਰ ਓ ਅੰਗੇਜਮੈਂਟ ਕਿਸੇ ਹੋਰ ਨਾ ਕਰਵਾਈ ਹੁਨ ਵਿਆਹ ਦਿਓ ਹੋਰ, ਮੈ ਕੇ ਏਦਾਂ ਕੁਛ ਨੀ ਐ, ਸਾਰੇ ਕੈਂਦੇ ਇੱਕੋ ਰੇ ਕੁੜੀ ਐ। ਕੋਈ ਚੇਂਜ ਨਈ ਐ।
ਤੁਸੀਂ ਕੈਨਾ ਸੀ ਏਹ ਸਭ ਮੇਕ ਕਪ ਦਾ ਕਮਾਲ ਏ, ਯਾਰ ਤੁਸੀਂ ਆਪ ਦੇਖੋ ਨਾ ਅੱਜ-ਕੱਲ ਮੇਕਅਪ ਜਿਵੇਂ ਹੈ ਨਾ, ਰੀਲਸ ਵਗੈਰਾ ਤੇ ਵੀ ਆਂਦੇ ਨੇ ਬੰਦਾ ਮੇਕਅੱਪ ਤੋਂ ਕੈਓ ਜਿਹਾ ਹੁੰਦਾ ਆ ਤੇ ਓਨੂੰ ਕਿੱਦਾਂ ਦਾ ਬਨਾ ਦਿੰਦੇ ਨੇ।
ਕਿੱਦਾਂ ਦਾ ਬਣਾ ਦਿੰਦੇ, ਬਿਲਕੁਲ, ਬਿਲਕ ਕੁਲ, ਬਲੈਕ ਕਲਰ ਦੀ ਲੇਡੀ ਬੈਠੀ ਹੋਏਗੀ ਓਨੂੰ ਬਿਲਕੁਲ, ਓਰ ਅਗਰ ਬਜ਼ੁਰਗ ਵੀ ਹੋਏਗੀ ਓਨੂੰ ਵੀ ਜਵਾਨ ਬਨਾ
ਹਾਂਜੀ, ਓ ਤੁਸੀਂ ਜੱਜ ਨਹੀਂ ਕਰ, ਬਿਲਕੁਲ ਪਾਵਰ ਵੀ ਹੈਗੀ, ਦੂਸਰਾ ਨੰਬਰ ਪਤਾ ਕਿਤੇ ਜਾਦਾ ਮਾਈਨ ਰੱਖਦਾ ਐ। ਅਸੀਂ ਜਿੰਨੀ ਮੈਂਗੀ ਪ੍ਰੋਡਕਟ ਅਪਨੇ ਫੇਸ ਤੇ ਅਪਨੀ ਬੋਡੀ ਤੇ ਯੂਸ ਕਰਦੇ ਆ ਨਾ, ਸਾਨੂੰ ਓਨੀ ਜਲਦੀ ਰਿਜ਼ਲਟ ਤੇ ਓਨਾਂ ਓਦਾ ਚੀਜ਼ ਦਾ
ਹੂੰ, ਹੂੰ ਬਿਲਕੁਲ, ਬਿਲਕ। ਕੁਲ।
ਹੁਨ ਦੇਖੋ ਨਾ, ਹੁਣ ਤੁਸੀਂ ਲਾਓਗੇ ਕੋਈ ਸ ਸੌ-ਡੇਢ ਸੌ ਵਾਲਾ ਫਾਊਂਡੇਸ਼ਨ ਠੀਕ ਏ, ਓ ਤਾਨੂ ਡਲ ਲਗਨਾ ਕਿ ਮਲਬ ਤਾਨੂੰ ਲਗੇਗਾ ਪਤਾ ਨਹੀਂ ਮੈਂ ਕਿੰਨਾ ਕੁਛ ਲਾ ਲਿਆ ਤੇ ਤੁਸੀਂ ਆਹੀ ਚੀਜ਼ ਲਾਓ ਗੇ ਯਾਂਰ ਬਾਰਾਂ ਸੌ ਪਿਓਲੀ ਤੁਸੀਂ ਤਾਂ ਕਹਿਨਾ ਨਹੀਂ ਯਾਰ ਮਿ ਤਾਂ ਓ ਫਰਕ ਲੱਗ ਰੇਆ।
ਏਹ ਤੇ ਫਰਕ ਮੈਂ ਖੁਦ ਦੇਖਿਆ ਐ, ਖੁਦ ਦੇਖਿਆ ਐ, ਐਕਚੁਲੀ ਮੇਰੀ ਲਿਪਸਟਿਕ ਹੀ ਹੁੰਦੀ ਹੈ, ਮੈਂ ਜਿਵੇਂ ਕੈਂਦੇ ਨਾ ਖਾ ਜਾਈ ਦੀਏ ਓ ਓਵੇਂ ਹਟ ਜਾਂਦੀ ਏ, ਰਿਮੂਵ ਹੋ ਜਾਂਦੀ ਏ, ਫਿਰ ਮੈਂ ਇੱਕ ਲਿਪਸਟਿਕ ਯੂਜ ਕੀਤੀ ਮੇਬੀਲਿਨ ਬਹੋਤ ਵਧੀਆ ਲਿਪਸੀ ਪਈ ਜਿਵੇਂ
ਕੰਪਨੀ ਆ, ਬ੍ਰੈਂਡ ਆ, ਇੰਨਾ ਵਧੀਆ ਬ੍ਰੈਂਡ ਆ ਦੇਖੋ ਨਾ ਬ੍ਰੈਂਡ ਦੀ ਚੀਜ਼ ਅਤੇ ਲੋਕਲ ਚ
ਬਿਲਕੁਲ, ਓ ਮੈਂ ਸਵੇਰੇ ਟਿਕਨ ਜਦ ਬ੍ਸ਼ ਕਰਨੀ ਆ ਨਾ ਓਸ ਤੋਂ ਬਾਦ ਵੀ ਐਵੇਂ ਲੱਗਦਾ ਲੱਗੀ ਹੋਈ ਏ, ਹਾਂ ਮੈਨੂੰ ਏਹੋ ਜੇਹੀ ਚੀਜ਼ ਚਾਈਦੀ ਸੀ ਫਿਰ ਮੈਂ ਆਪਨੂੰ ਕਜ਼ਨ ਸਿਸਟਰ ਕੋਲੋਂ ਅੱਛਾ ਮੈਂ ਕੇਆ ਨਾਲੇ ਓਨੂੰ ਸਲਾਹ ਦਿੱਤੀ ਗ ਕਿਓਕਿ ਮੈਂ ਖੁੱਦ ਅਪਲਾਈ ਕੀ ਤੀ। ਓਨੂੰ ਵੀ ਦੱਸਿਆ ਕਿ ਅੱਗੇ ਫੇਰ ਐਵੇਂ ਹੋਰਾਂ ਨੂੰ ਵੀ ਦੱਸ ਜੇੜੇ ਹੈਨਾ
ਅੱਛਾ, ਅੱਛਾ, ਬਿਲਕੁਲ, ਬਿਲਕੁਲ ਨਾਲੇ ਤੁਸੀਂ, ਹਾਂਜੀ, ਨਾਲੇ ਤੁਸੀਂ ਸ਼ੋਪ ਤੇ ਵੀ ਰੱਖ ਲਈਏ ਦੇਖੋ ਏਦਾਂ ਜਿਵੇਂ ਦਾ ਲੇਡੀਜ ਦਾ ਹੁੰਦਾ ਮੇਕਅਪ ਕਰਵਾਣ ਆਏ ਨੇ ਯਾਂ ਕੋਈ ਹੇਅਰ ਸਟਾਈਲ ਕਰਾਨ ਏ ਨੇ, ਓਨਾਂ ਨੂੰ ਹੁੰਦਾ ਕਿ ਯਾਰ ਇਨੇ ਤਾਂ ਸਭ ਕੁੱਛ ਰੱਖਿਆ ਚਲੋ ਕਿਤੇ ਕੀ ਜਾਨਾ ਏ ਘਰ ਦੀ ਕੋਲ ਹੈਗੀ ਆ ਚੱਲ ਬੰਦਾ ਉੱਥੋਂ ਹੀ ਤਿਆਰ ਹੋ ਲਏ ਚੀਜ਼ ਵੀ ਲਲੇ ਦੇਖੋ ਇੱਕ ਤੁਆਡਾ ਕੰਮ ਕੀ ਕਿ ਹੋ ਗਿਆ ਤੁਆਡੀ ਸਮਾਨ ਵੀ ਖਰੀਦ ਬਿਲਕੁਲ, ਤੁਆਨੂੰ ਐ ਤੇ ਨੀ ਨਾ ਹੋਏ
ਮੇਕਅੱਪ ਵੀ ਕਰ ਲਯਾ, ਤੇ ਸੂਟ ਵੀ ਸੇਲ ਕਰ ਹੈਨਾ, ਸਾਰਾ ਸਾਰੇ ਸਾਰਾ ਇੱਕੋ ਹੀ ਸ਼ੋਪ ਤੇ ਸਬ ਕੁਛ ਹੋ ਗਿਆ ਨਾ
ਹਾਂਜੀ ਯਾਰ, ਏ ਤਾਂ ਸਭ ਤੋਂ ਵਧੀਆ ਗੱਲ ਰਇੰਦੀ ਆ ਸਾਨ ਤੇ ਮੈਕਸੀਮਮ ਕੁੜੀਆਂ ਨੂੰ ਵੀ ਏਦਾਂ ਹੀ ਹੁੰਦਾ ਅ ਕਿ ਯਾਰ ਅਸੀਂ ਇੱਕ ਜਗ੍ਹਾ ਅਤੇ ਚਾਹੀਏ ਸਾਨੂੰ ਉੱਥੇ ਮਿਲਦੇ ਜਿਵੇਂ ਤੁਆਨੂੰ ਪਤਾ ਹੋਨਾ ਅੱਜ-ਕਲ ਨੇਲਸ ਦਾ ਵੀ ਬੋਤ
ਨੇਲ ਆਰਟ ਦਾ ਤੇ ਬਹੁਤ ਕਰੇਜ ਆ, ਅੱਛਾ ਐ ਵੀ ਵਦੀਆ ਕੀਤਾ
ਹਾਂ, ਮੈਂ ਹਰ ਇੱਕ ਦਾ ਮਤਲਬ ਟੈਂਪਰਲੀ ਅ ਓ ਕੇਹਾ ਇਕਰੈਲ ਲੇਕ ਪੋਲੀ ਜੈਲ
ਹੂੰ, ਹੂੰ ਚਲੋ ਕੋਈ ਨੀ ਤੁਸੀਂ, ਹਾਂ ਤੁਸੀਂ ਦੱਸਨਾ ਮੈਂ ਬਿਟਿਆਂ ਨੂੰ ਪੇਜ ਜਾਂਗੀ, ਬਿਟਿਆ ਤੇ ਕਰਵਾਂਦੀ ਰਇੰਦੀ ਐ।
ਕੋਈ ਗੱਲ ਨਈ, ਮੈਂ ਕਰ ਦੇਵਾਂਗੀ ਕੋਈ ਚੱਕਰ ਨਈ, ਦੇਖੋ ਹਾਂਜੀ ਹਾਂਜੀ ਓਹ ਮੈਂ ਓਦੇ ਨਾਲ ਨਾ ਹਲਕਾ, ਹਲਕੀ ਸਿਰਫ ਐਨਾ ਨੀ ਸਿਰਫ ਨੋਰਮਲੀ ਨਾ ਮੈਂ ਸਿਰਫ ਗਰਲਿਸ਼ ਜਿਵੇਂ ਸਮਾਨ ਹੁੰਦਾ ਨਾ ਜਿਵੇਂ ਨਿਊਡ ਲਿਪਸਟਿਕਸ ਹੋ ਗਿਆਂ, ਕੁਛ ਆਈਲਾਈਨਰ ਹੋ ਗੇ ਲੈ ਚੀਜ਼ ਹੋ ਗੇਈ ਏਦਾਂ ਐਨਾ ਦੀ ਨਾ ਚੀਜ਼ਾਂ ਮੈ ਰੱਖ ਲੀਆਂ ਸੀ ਆ ਆਪਨੀ ਸ਼ੋਪ ਤੇ, ਮੈਂ ਕੇਆ ਚੱਲ ਏਦੇ ਨਾਲ ਐ ਵੀ ਬਾਏ ਹੋ ਜਾਂਦੀਆਂ, ਹਨਾ ਵੀ ਮੇਰਾ ਮੇਰਾ ਸਮਾਨ ਨੀ। ਲ ਜਾਏਗਾ ਹ ਇੱਕ ਦਾ ਇੱਕ ਦੋ ਵਾਰੀ ਬੰਦਾ ਖਰੀਦੇ ਨਾ ਚੀਜ਼। ਫਿਰ ਸ੍ਹਾਨੂੰ ਪਤਾ ਲੱਗਦੈ ਜਿਵੇਂ ਤੁਸੀਂ ਵਦੀਆ ਬ੍ਰੈਂਡ ਪ੍ਰੋਡਕਟ ਲਗਾਓਗੇ ਅਗਲਾ ਬੰਦਾ ਦੂਜੇ ਬੰਦੇ ਨੂੰ ਵੀ ਕੇਗਾ ਨਈ ਯਾਰ, ਓਨੇ ਦੁਕਾਨ ਖੋਲੀ ਆ ਓਦੇ ਕੋਲ ਸਾਰਾ ਕੋਛ ਹੈਗਾ ਤੇ ਸਮਾਨ ਵੀ ਓ ਵਦੀਆ ਯੂਜ਼ ਕਰਦੀ ਆ ਤੇ ਤੇਆਰ ਵੀ ਵਦੀਆ ਕਰਦੀ ਆ। ਹਾਂਜੀ ਓਦੇ ਨਾਲ਼ ਦੇਖੋ, ਚਾਰ ਬੰਦੇਆਂ ਨੂੰ ਹੋਰ ਪਤਾ ਲੱਗੇਆ ਓ ਚਾਰ ਬੰਦੇਆਂ ਨੇ ਹੋਰ ਤੁਆਡੇ ਅੱਗੇ ਤਾਰੀਫ ਕਿਤੇ ਤੁਆਡਾ ਐਦਾ
ਬਿਲਕੁਲ, ਪ੍ਰਮੋਸ਼ਨ ਹੋ ਜਾਂਨਾ ਬਿਲਕੁਲ।
ਫੇਿ ਬੰਦਾ ਕੈਂਦਾ ਕਿ ਚੱਲ ਮੈਂ ਹਜੇ ਮਲਬ ਕੱਪੜੇ ਰੱਖੇ ਨੇ,, ਮੈਂ ਥੋੜ੍ਹੀ ਦੇਰ ਤੱਕ ਕੋਸ਼ਿਸ਼ ਕਰਾਂਗੀ। ਥੋੜ੍ਹਾ ਆਪਣੇ ਵੱਡੀ ਕਰਨ ਲਈ ਦੁ ਦੁਕਾਨ ਨੂੰ।
ਬਿਲਕੁਲ, ਬਿਲਕੁਲ ਹੂੰ, ਬਿਲਕੁਲ ਲੈਂਗੇ ਹੋ ਗਏ, ਸਾੜੀਜ਼ ਹੋ ਗਈ,, ਗਾਊਨਸ ਹੋ ਗਏ ਬੋਤ ਈ ਅੱਜ- ਕੱਲ ਦੇ ਕੁੜੀਆਂ ਦੀ ਤੇ ਓਪਸ਼ਨ ਈ ਬੋਤ ਆ। ਹਰ ਚੀਜ਼ ਐ, ਐਸੇ ਸੀਰੀਜ਼ ਦਾ ਵੀ ਸੂਟਾਂ ਦਾ ਵੀ ਹਰ ਚੀਜ਼ ਦਾ
ਡ੍ਰੇਸੀਸ ਦਾ ਅਲੱਗ ਏ ਤੁਆਨੂੰ ਪਤਾ ਤੇ ਐ ਹੁਨ। ਹੂੰ
ਕੋਟ ਸੈਟਸ ਨੇ
ਹਾਂਜੀ, ਹਾਂਜੀ ਹਾਂ, ਬਸ ਏਹੀ ਹੁੰਦੈ। ਹੂੰ ਮੈਨੂੰ ਦੱਸੋ ਅਗਰ ਨੋਾਰਮਲੀ ਨੋਰ ਨਾਰਮਲੀ ਸਿਰਫ ਮਿਨਸ ਕੋਲੇਜ ਜਾਨ ਲਈ ਅਗਰ ਮੇਕਅਪ ਕਰਨਾ ਹੋਏ ਤੇ ਕੀ ਕੀ ਕੀ ਚੀਜ਼ ਯੂਜ਼ ਕਰੀਏਂ? ਸਿਰਫ ਨੋਰਮਲੀ ਲਾਈਟ ਪ ਤਾ ਵੀ ਨਾ ਲੱਗੇ, ਕਿ ਆਪਾਂ ਕੁਛ ਯੂਜ਼ ਵੀ ਕੀਤੈ।
ਯਾਰ ਇੱਕ ਤੇ ਇੱਕ ਬੈਂਡੇੜ ਕ੍ਰੀਮ ਆਂਦੀ ਏ, ਬੋਤ ਵਦੀਆ ਆਂਦੀ ਏ ਮੈਂ ਤੁਹਾਨੂੰ ਨਾਮ ਭੇਜ ਦਾਂਗੀ ਐਦਾ ਬਹੋਤ ਈ ਵਦੀਆ ਕ੍ਰੀਮ ਐ ਹੈਨਾ, ਤੇ ਤੂਸੀ ਓਵੀ ਖਾਲੀ ਲਗਾ, ਥ੍ਰੀ-ਈਨ-ਵਨ ਏ। ਹਾਂਜੀ, ਥ੍ਰੀ-ਈਨ-ਵਨ ਏ ਮੈਂਂ ਤ੍ਹਾਨੂ ਨਾ ਵੀ ਓਦਾ ਸੈਂਡ ਕਰਦਾ ਗੀ ਬੋਤ ਵਦੀਆ ਕ੍ਰੀਮ ਏ। ਤੁਸੀਂ ਖਾਲੀ ਓਹੀ ਯੂਜ਼ ਕਰਲੋਗੇ ਨਾ। ਤੇ ਓਦੇ ਨਾਲ ਵੀ ਤੁਹਾਨੂੰ ਕੁਛ ਯੂਜ ਕਰਨ ਦੀ ਲੋੜ ਨਈ ਐ।
ਓਕੇ, ਓਕੇ ਚਲੋ ਯਾਰ ਵਦੀਆ ਗੱਲ ਐ। ਮਿਨੂੰ ਨਾ ਜ਼ਰੂਰ ਭੇਜਨਾ, ਕਿਸੇ ਵੇਲੇ ਬਾਹਰ ਵੀ ਜਾਨਾਂ ਪੈਂਦੈ ਕੁਛ ਮੇਰੀ ਮਲਬ ਮੇਰੀ ਵੀ, ਮੈਂ ਵੀ ਯੂਜ਼ ਕਰ ਲੈਂਨੀ ਹੁੰਨੀ ਆ ਕਦੀ, ਕਦੀ ਬਟ ਮੈਂ ਐਨਾ ਨੀ ਬਟ ਮੈਂ ਘੱਟ ਈ ਯੂਜ਼ ਕਰਦੀਆਂ। ਬਟ ਮੈਨੂੰ ਐਂ ਕਿ ਮੇ ਕੁੱਲ ਨਾ ਮੇਰੀ ਸਿਸਟਰ ਪੁੱਛ ਰਏ ਸੀ ਓ ਮੈਨੂੰ ਕੈ ਰਏ ਸੀ ਮੈਂ ਕੇਆ ਚੱਲ ਕੋਈ ਨੀ ਮੈਂ ਤੈਨੂੰ ਪੁੱਛ ਪੁੱਛ ਕੇ ਦੱਸੂੰਗੀ ਤੇ ਹੁ ਤੁਸੀਂ ਮੈਨੂੰ ਦੱਸੇਆ ਨਾ, ਤੇ ਮੈਂ ਆ ਓਨੂ ਓਹੀ ਅੱਗੇ ਰਿ ਕਮੈਂਡ ਕਰਾਂਗੀ ਓਨੂੰ ਮੈਂ ਕਾਂਗੀ ਤੂੰ ਐਵੀ ਲ ਲੈ। ਕਿਉਂਕਿ ਉਨਾ ਕੋਈ ਚੀਜ਼ ਯੂਜ਼ ਕਰਦੀ ਆ ਨਾ ਤੇ ਨਾ ਓਨੇ ਇੱਕ ਵਾਰੀ ਕੀ ਕੀਤੈ, ਏਦਾਂ ਨਾ ਕੋਈ ਪਾਰਲਰ ਚਲੀ ਗਈ ਤੇ ਨੇ ਪਾਰਲਰੋ ਦੀ ਨਾ ਕੁਛ ਫੇਸ਼ੀਅਲ ਕਰਾ ਲੇਆ ਤੇ ਓਨੇ ਨਾ ਫੇਸ਼ੀਅਲ ਕਰਾਏ ਤੇ ਓ ਫੇਸ਼ੀਅਲ ਕਰਨ ਵਾਲੀ ਨੇ ਨਾ, ਕੀਤੇ ਡੇਟ ਨੀ ਚੇਕ ਕੀਤੀ ਓਨੇ ਐਕਸਪਾਇਰ ਯੂਜ਼ ਕਰਤਾ ਓਸ ਟਾਈਮ ਤੇ ਓਨੂੰ ਕੁਛ ਨਈ ਹੋਯਾ ਓ ਵਿਚਾਰੀ ਨੂੰ ਜਦੋਂ ਘਰ, ਘਰੇ ਆਨ ਤੱਕ ਓਨੂੰ ਥੋੜ੍ਹੀ ਸੰਨ ਦੀ ਰੇਜ਼ ਵੀ ਪਈ, ਓਸ ਤੋਂ ਬਾਦ ਓਦਾਤੇ ਬੁਰੀ ਹਾਲਤ ਹੋ ਗਈ ਮੂੰਹ
ਹਾਂ ਓ ਰੈਸੇ਼ਸ਼ ਹੋ ਜਾਣੇ ਨਾ ਰੈਸੇ਼ਜ਼ ਹੋ ਜਾਂਦੇ ਆ, ਫਿਰ ਏਦਾਂ ਕਦੋ ਹੋਏ ਨਾ ਤੇ ਨਾ ਆਈਜ਼ ਆਈਜ਼ ਲੈ ਕੇ ਓ ਫੇਸ ਤੇ ਰਗੜਦੇ ਨੇ ਚਾਈਦੀ ਏ। ਹਲਕੀ, ਹਲਕੀ ਮਸਾਸ ਕਰ ਦਿੱਤੀ ਹਾਂਜੀ। ਓਦੇ ਨਾਲ ਸਹੀ ਹੋ ਜਾਂਦੈ।
ਹਾਂਜੀ, ਫੇਰ ਨਾ ਮੈਂ ਓਹੀ ਕਰਵਾਏਆ। ਤੂੰ ਐ ਕਰ ਲੈ ਭੈਨੇ ਐਵੇਂ ਕਿਤੇ ਜਾ਼ਦਾ ਖਰਾਬ ਹੋ ਜੇ, ਕੈ ਤੈਨੂੰ ਤੇ ਲੈ ਕੇ ਵੀ ਕਿਤੇ ਜਾਨਾ ਉੱਪਰੋ ਦੀ ਸ਼ਾਮ ਪੈ ਚੁੱਕੀ
ਬਿਲਕੁਲ ਜੀ, ਬਿਲਕੁਲ ਔਰ ਫੇਸ ਦਾ ਮਾਮਲਾ ਐਨਾ ਸਭ ਤੋਂ ਵੱਡਾ, ਕਿਤੇ ਹੋਰ ਹੋਵੇ ਤੇ ਬੰਦਾ ਓ ਕਰ ਲੈਂਦੈ ਕਵਰ ਕਰ ਲੈਂਦੇ ਫੇਸ ਨੂੰ ਕੀ ਕਵਰ ਕਰਾਂਗੇ?
ਦੇਖੋ ਸਾਹਮਣੇ ਚੀਜ਼ ਹੀ ਫੇਸ ਜਲ ਹੱਥ ਹਥ ਕੁਛ ਹੁੰਦਾ ਨਾ। ਬੰਦਾ ਨੂੰ
ਮੈਂ ਉਹੀ ਤੇ ਕਹਿ ਰਹੀ ਹਾਂ ਉਹ ਚੀਜ਼ ਕਵਰ ਹੋ ਜਾਂਦੀ। ਫੇਸ ਕਿਵੇਂ
ਹਾਂਜੀ-ਹਾਂਜੀ, ਫੇਰ ਉਸ ਤੋਂ ਬਾਅਦ ਉਹਹਨੇ ਤੇ ਕਸਮ ਪਾ ਲਈ ਕਹਿੰਦੀ ਮੈਂ ਉਹਨੂੰ ਇੰਨਾ ਬੋਲਿਆ ਸੀ ਉਹ ਕਹਿੰਦੀ ਮੇਰ ਤੋਂ ਗਲਤੀ ਹੋ ਗਇਆ ਸੀ ਕ ਬਾਈ ਤੇਰੇ ਕੋਲ ਗਲਤੀ ਕਿਵੇਂ ਹੋ ਗਈ? ਤੂੰ ਦੇਖਣਾ ਹੈ ਕਿ ਬਾਈ ਮੈਂ ਆਪਣੇ ਕਸਟਮਰ ਉੱਤੇ ਕਿਹੋ ਜਿਹਾ ਚੀਜ਼ ਲਗਾ ਰਹੀ ਹਾਂ ਸਹੀ ਹੈ ਨਹੀਂ ਸਹੀ ਹੈਗਾ। ਕੱਲ ਨੂੰ ਕੁਛ ਰਿਐਕਟ ਹੋ ਗਿਆ ਕਿੱਦਾਂ ਹੋ ਗਿਆ ਕਿਉਂਕਿ ਹਮੇਸ਼ਾ ਮੈਨੂੰ ਤਾਂ ਏਦਾਂ ਲੱਗਦਾ ਕਿਉਂਕਿ ਮੈਨੂੰ ਤਾਂ ਇਹਨਾਂ ਬਾਰੇ ਨੋਲੇਜ ਨਹੀਂ ਹੈਗੀ ਮੈਂ ਤਾਂ ਕਰ ਹੁਣ ਤੁਹਾਡੇ ਨਾਲ ਮੈਂ ਤਾਂ ਹੀ ਗੱਲ ਕਰ ਰਹੇ ਹੁ ਕਿਉਕ ਮੈਂ ਵੀ ਕਰਉਣਾ ਸੀ। ਹੁਣ ਮੈਂ ਤੁਹਾਾਨੇ ਕੋਲ ਇ ਪੁੱਛਣਾ ਸੀ ਜੇ ਅਸੀਂ ਇਹ ਕਰਵਾਉਣਾ ਹੋਏ ਸਾਡੇ ਸਕਿੰਨ ਦੇ ਹਿਸਾਬ ਦੇ ਨਾਲ ਵੀ
ਹਾਂਜੀ ਸਕਿਨ ਟੋਨ ਦੇ ਹਿਸਾਬ ਨਾਲ ਹੁੰਦਾ ਹੈ, ਹਰ ਚੀ ਹਰ ਚੀਜ਼ ਦਾ ਅਲੱਗ ਅਲੱਗ ਉਹ ਹੁੰਦਾ ਹੈ।
ਓਕੇ ਓ ਓਕੇ ਚਲੋ ਕੋਈ ਗੱਲ ਨਹੀਂ ਮੈਂ ਜ਼ਰੂਰ ਆਪ ਆਪਣੇ ਮੰਮਾ ਨੂੰ ਲੈ ਕੇ ਅ ਕੇ ਆਵਾਂਗੀ ਤੁਹਾਡੇ ਨਾਲ ਮੈਂ ਵੀ ਥੋੜ੍ਹਾ ਕਰਵਾਉਣਾ ਫੇਸ਼ੀਅਲ ਫੁਸ਼ੀਅਲ ਥੋੜ੍ਹਾ ਸਮਾਨ ਸਮੂਨ ਵੀ ਤੁਹਾਡੇ ਕੋਲੋਂ ਖਰੀਦ ਲਾਂਗੀ ਠੀਕ ਹੈ ਹਾਂਜੀ ਕੋਈ ਨਾ ਜੀ। ਠੀਕ ਤੁਸੀਂ ਮੈਨੂੰ ਨਾ ਆਪਣੀ ਲੋਕੇ ਦੱਸ ਦੇਣਾ ਸ਼ੋਪ ਤਾਂ ਕਿੱਥੇ ਲੋਕੇਸ਼ਨ ਵਗੈਰਾ ਉਹ ਵੱ
ਹਾਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਐਨੀ ਟਾਈਮ ਤੁਸੀਂ ਫੋਨ ਕਰ ਲੈ ਨਾ।
ਠੀਕ ਹੈ, ਓਕੇ ਓਕੇ, ਠੀਕ ਹੈ ਓਕੇ ਸਤਿ ਸ਼੍ਰੀ ਅਕਾਲ।
ਕਾਲ ਜੀ